ਹਾਂਜੀ ਹਾਂਜੀ।
ਸਸੀਕਾਲ ਕੀ ਹਾਲ ਆ।
ਹਾਂਜੀ ਵਧੀਆ ਜੀ ਤੁਸੀਂ ਦੱਸੋ ਆਪਣਾ ਹਾਲ ਚਾਲ। ਬੱਚੇ ਵਧੀਆ ਜੀ ਤੁਸੀਂ ਦੱਸੋ।
ਕੀ ਕਰ ਰਿਐ ਸ਼ੁੱਭ।
ਬਸ ਚਲੀ ਜਾ ਰਿਆ ਗੁਨਗੁਣਾਈ ਜਾ ਰਿਆ ਓ ਹਾਂ।
ਆਪਣੇ ਗਾਣੇ ਅ ਭਾਜੀ ਜੀ ਦਾ ਆਉਦਾ ਫੋਨ।
ਹਾਂਜੀ ਉਹ ਦਾ ਡੇਲੀ ਆਉਦਾ ਫੋਨ ਅਜ ਤਾਂ ਸੈਟਰਡੇ ਸੰਡੇ ਵੀਕਐਂਡ ਓਨਾ ਦੀ ਛੁਟੀ ਹੈ। ਹੁਣ ਇਹ ਸੁੱਤੇ ਪਏ ਨੇ ਹਾਲਲੇ ਤੱਕ ਤਾਂ ਆਇਆ ਨੀ ਕਾੱਲ।
ਅਛ ਅਛਾ ਕੰਮ ਕੁਮ ਠੀਕ ਆ ਹੈ।
ਹਾਂ ਵਧੀਆ। ਵਧੀਆ ਚੱਲਦਾ ਪਿਆ ਕੰਮ ਤਾਂ ਹੁਣ ਹੁਣ ਦੇਖਦੇ ਹ ਸਿਤੰਬਰ ਚ ਆਉਣ ਵਾਲੇ ਹੈਗੇ ਨੇ।
ਠੀਕ ਹੈ।
ਇੱਕ ਸਾਲ ਦਾ ਮਤ ਦੋ ਸਾਲ ਦਾ ਮਤਲਬ ਵੀਜ਼ਾ ਲੱਗਿਆ ਹੈਗਾ ਨਾ। ਫੇਰ ਇੱਕ ਸਾਲ ਦਾ ਓ ਕੁੱਛ ਰਿਨਿਊ ਕਰਾਣਾ ਪੈਂਦਾ ਲਾਇਸੈਂਸ। ਦੇ ਕਰਕੇ ਆਉਣਾ ਪੈਂਦਾ ਫਿਰ।
ਹਾਂ ਓ ਇੱਥੇ ਈ ਆਣ ਕੇ ਕਰਾਓਣਾ ਪੈਂਦਾ ਨਾ।
ਹੂੰ।
ਹੂੰ ਬੇਟੀ ਵੀ ਚੱਲੀ ਆ ਓਥੇ ਈ। ਤੇ ਵੇਖੋ ਹੁਣ ਮ ਜਾਊਗੀ ਤੇ ਮੈਂ ਤੁਹਾਨੂੰ ਕੌਣ ਦੱਸੂਗੀ।
ਅੱਛਾ ਜੀ।
ਹੂੰ।
ਦੇਖਾਂਗੇ ਵੀ ਅਸੀਂ ਕਿੱਥੇ ਕੋਈ ਪਲੈਨ ਕਰਾਂਗੇ ਘੁੰਮਣ ਫਿਰਨ ਜਿੱਦਾਂ ਮਨੀਕਰਨ ਸੈਬ ਹੋ ਗਿਆ। ਯਾਰ ਕਿ ਇਥੇ ਪਟਨਾ ਸਾਹਿਬ ਹੋ ਗਿਆ ਏਦਾਂ ਗੁਰਦੁਆਰੇ ਘੁੰਮਣ ਜਾਵਾਂਗੇ।
ਕਿਉਕ ਕਾਫੀ ਟਾਈਮ ਹੋਗੲ ਕਾਫੀ ਟਾਈਮ ਹੋ ਗਿਆ ਘੁੰਮਣ ਨਹੀ ਗਏ ਕੁਛ ਨਹੀ।
ਹਮ ਚਲੋ ਉਵੀ ਜ਼ਰੂਰੀ ਹੈ। ਨਾਲੇ ਬੱਚੇ। ਬੱਚੇ ਵੀ ਛੋਟੇ ਆ ਨਾ ਇਕੱਲੇ ਨੀ ਜਾਇਆ ਜਾਂਦਾ।
ਸਹੀ ਗੱਲ ਹੈ। ਔਖਾ ਹੋ ਜਾਂਦਾ। ਹੋਰ ਤੁਸੀ ਕਿਥੇ ਜਾਣਾ।
ਮੈਂ ਤੇ ਹਜੇ ਕੁਛ ਨੀ ਜਾਣਾ ਦੱਸਿਆ ਨਾ ਹਜੇ ਬੇਟੀ ਚੱਲੀ ਆ ਤੇ ਹਾਂ ਉਹ ਸੈਟ ਹੋ ਗੀ ਤੇ ਬੇਟਾ ਸਕੂਲੇ ਜਾਂਦਾ
ਸਹੀ ਗੱਲ ਹੈ ਪਹਲੇ ਆਪਣਾ ਦੇਖਣਾ ਪੈਂਦਾ ਸਾਰਾ ਕੁਛ
ਹਾਂ ਫਿਰ ਛੁੱਟੀਆਂ ਚ ਵੇਖਾਂਗੇ ਹੁਣ ਅਗਲੇ ਸਾਲ ਇ
ਅਛਾ।
ਕੋਈ ਨੀ ਤੁਸੀ ਮਾਰਿਓ ਚੱਕਰ
ਹਾਂ ਦੇਖਾਂਗੇ ਹੁਣ ਕੀ ਬਣਦਾ ਹੁਣ ਕੀ ਚੱਲਦਾ। ਦੇਖਾਂਗੇ ਫੇਰ, ਹੋਰ?
ਹਾਂ ਠੀਕ - ਠਾਕ ਬਾਰਿਸ਼
ਨਾ ਇਥੇ ਤਾਂ ਧੁੱਪ ਹੋ ਗਈ ਹੈ, ਰਾਤ ਨੂੰ ਹੋਈ ਸੀ ਮੀਂਹ ਬਹੁਤ
ਰਾਤ ਬਹੁਤ ਮੀਂਹ ਹੋਇਆ ਸੀ ਪਰਸੋ ਵੀ ਬਹੁਤ ਮੀਂਹ ਪਿਆ ਸੀ। ਬੜੀ ਧੁੱਪ ਪੈ ਰਹੀ ਹੈ।
ਇਥੇ ਸਵੇਰੇ ਪਈ ਬਾਰਿਸ਼ ਤੇ ਹੁਣ ਹੋ ਗਈ ਧੁੱਪ ਪਰ ਇੱਥੇ ਬਿਲਕੁਲ ਬਾਰਿਸ਼ ਹੈ ਨੀ ਸੀ।
ਅਛਾ।
ਹੂੰ ਇਥੇ ਹੁਣ ਥੋੜਾ ਠੰਡਾ ਹੋ ਗਿਆ।
ਅਛਾ ਪਤਾ ਨੀ ਮੈਨੂੰ ਸਵੇਰੇ ਪਿਆ ਸੀ ਕਿ ਰਾਤ ਨੂੰ ਪਿਆ ਸੀ। ਸੁੱਤੇ ਪਏ ਸੀ ਨਾ ਪਤਾ ਨੀ ਲਗਿਆ, ਹੂ। ਮਤਲਬ ਕਾਫੀ ਜਾਦਾ ਪਯਾ ਮੀਹ
ਬੱਚੇ ਜਾਂਦੇ ਨਾ ਸਕੂਲੇ?
ਹਾਂ ਇੱਕ ਗੁੜੀਆ ਹੈਗੀ ਉਹ ਜਾਂਦੀ ਹੈ। ਹੁਣ ਉਹ ਢਾਈ ਜੇ ਢਾਈ ਤਿੰਨ ਵਜੇ ਆਉਗੀ ਹਾਂਜੀ
ਨਹੀ ਹੁਣ ਤ ਛੇਤੀ ਛੱਡ ਦਿੰਦੇ ਨਾ?
ਹਾਂਜੀ-ਹਾਂਜੀ ਦੋ ਵਜੇ ਦੀ ਛੁੱਟੀ ਹੁੰਦੀ ਹਏ, ਪਰ ਉਹ ਕੁਛ ਇੱਥੇ ਰਸਤਾ ਖ਼ਰਾਬ ਹੈਗਾ ਨਾ ਉਥੇ ਕਿਸਾਨ ਨੇ ਮਤਲਬ ਧਰਨਾ ਲਾਇਆ ਹੋਇਆ ਹੈਗਾ, ਫਿਰ ਉਹਦੇ ਕਰਕੇ ਫਿਰ ਉਹ ਘੁੰਮ ਲਯਾਨਾ ਪੈਂਦਾ ਸੀ, ਫੇਰ ਉਹ ਤਿੰਨ ਵੱਜ ਜਾਂਦੇ ਨੇ ਆਨ ਨੂੰ।
ਬੱਚਿਆਂ ਵਾਸਤੇ ਮੁਸ਼ਕਿਲ
ਹਾਂ ਫੇਰ ਔਹ ਕਾਕਾ ਵੀ ਛੋਟਾ ਉਹ ਘਰੇ ਈ ਰਹਿੰਦਾ ਉਹਨੂੰ ਪਾਯਾ ਨੀ ਹਾਲੇ ਤੱਕ ਸਕੂਲ
ਹੈ ਹਜੇ ਤਾਂ ਬਹੁਤ ਛੋਟਾ ਵਾ।
ਹਾਂਜੀ-
ਪਰ ਸਾਡੇ ਨਾ ਗਰਮੀ ਕਰਕੇ ਛੇਤੀ ਛੱਡ ਦਿੰਦੇ ਆ ਕਈ ਵੇਲੇ ਗਿਆਰਾਂ ਵਜੇ ਬਾਰਾਂ ਵਜੇ ਇਸ ਤਰਾਂ ਛੱਡ ਦਿੰਦੇ ਆ ਸਕੂਲ ਬਹੁਤ ਗਰਮੀ ਪੈ ਰਹੀ ਏ ਨਾ।
ਨਾ ਵਿਚ ਛੁੱਟੀਆਂ ਦਿੱਤੀ ਸੀ ਇਹਨਾਂ ਨੂੰ ਇਕ ਮਹੀਨੇ ਦੀ ਤੇ ਜਾ ਕੇ ਆਇਆ ਸੀ ਉਤੇ ਮਹਾਰਾਸ਼ਟਰ ਫਿਰ ਘੁੰਮ ਕੇ ਫਿਰ ਕੇ ਫਿਰ ਆਏ ਨੇ ਹੁਣ ਤਾਂ ਨਹੀ ਇੰਨਾ ਗਰਮੀ ਦਾ ਹੁਣ ਚਲੋ ਫ਼ਰਕ ਪੈ ਗਯਾ।
ਹਾਂ ਨਹੀ ਪਰ ਇਥੇ ਹੂੰ ਜਲਦੀ ਹੋ ਜਾਂਦੀ ਛੁੱਟੀ
ਹੂੰ ਤੇ ਸਾਡੇ ਇਥੇ ਤਾਂ ਨਹੀ ਦੋ ਵਜੇ ਤਾਂ ਹੋ ਜਾਂਦੀ ਏ ਛੁੱਟੀ
ਹੂੰ
ਸੱਤ ਵਜੇ ਜਾਂਦੀ ਏ ਕੈਬ ਵਾਲ ਕੈਬ ਆਂਦੀ ਏ ਅੱਠ ਵਜੇ ਲੱਗਦੀ ਏ ਸਕੂਲ ਇੱਕ ਘੰਟਾ ਲਿਆਂਦੀ ਹੈ ਬਸ ਸਕੂਲ ਦੀ।
ਚਲੋ ਅੱਛਾ ਹੈ ਪੜਾਈ ਵੀ ਜ਼ਰੂਰੀ ਆ। ਹੋ ਗਿਆ ਰੋਟੀ- ਪਾਣੀ?
ਹਾਂ ਰੋਟੀ ਪਾਣੀ ਤਾਂ ਖਾ ਲਈ ਸੀ, ਅੱਜ ਛੋਲੇ ਦੀ ਸਬਜ਼ੀ ਔਰ ਪੂਰੀਆਂ ਬਣਾਈ ਸੀ। ਟਿਫਿਨ ਵਾਸਤੇ ਗੁੜੀਆਂ ਦੇ ਹੂੰ ਉਹੀ ਖਾਧੇ ਅਸੀ, ਨਾਲੇ ਰਾਤ ਦੀ ਦਾਲ ਵੀ ਪਈ ਏ ਚੌਲ ਵੀ ਪਏ ਨੇ। ਮੈਂ ਚਲੋ ਸਬਜ਼ੀ ਤਾਂ ਸ਼ਾਮ ਨੂੰ ਕੰਮ ਆ ਜਾਉਗੀ। ਹੋਰ ਰਾਤ ਦਾ ਜੋ ਪਿਆ ਹੁਣ ਮੈ ਖਾ ਲਾਂਗੀ।
ਫੇਰ ਇਕੱਲੇ ਦਾ ਇਹੀ ਫਾਇਦਾ ਨਾ ਕਿ ਇੱਕ ਟੈਮ ਬਣਾ ਲੋ ਸਬਜ਼ੀ, ਦੋ ਟਾਈਮ ਹੋ।
ਹਾਂ, ਮੈਂ ਏਦਾਂ ਹੀ ਕਰਦੀ ਹਾਂ, ਸਵੇਰੇ ਬਣਾ ਲੈਨੀ ਆ। ਫੇਰ ਜੇ। ਸ਼ਾਮ ਨੂੰ ਅਸੀ ਖਾ ਲੈਂਣੇ ਹਾਂ। ਸਵੇਰੇ- ਸਵੇਰੇ ਤਾਜ਼ੀ ਬਣਾ ਲੈਂਣੀ ਆ। ਪੰਜ ਵਜੇ ੳਠ ਉਠ ਜਾਂਨੀ ਹਾਂ, ਉਸ ਟਾਈਮ ਬਣਾ ਲੈਨੀ ਹਾਂ ਮੈਂ ਫਿਰ।
ਉਹੀ ਇੱਕ ਟਾਈਮ ਬਣਾਓ ਤੇ ਦੋ ਟਾਈਮ ਹੋ ਜਾਂਦੀ। ਮੇਰਾ ਵੀ ਤਾਂਈ ਮੈਂ ਵੀ ਇੱਕ ਟਾਈਮ ਬਣਾਉਦੀ ਆ, ਦੋ ਟਾਈਮ ਹੋ ਜਾਂਦੀ ਏ।
ਹਾਂ ਹੁਣ ਕੋਣ ਏਥੇ ਅ। ਆਪਾਂ ਤਾਂ ਹੈਗੀ ਘਰ, ਘਰ ਦੇ ਬੰਦੇ। ਖਾਣਾ ਹੀ ਆਪਾਂ ਅਪਣਾ ਬਣਾ ਕੇ। ਇੱਕ ਵਾਰ ਬਣਾ ਲੋ, ਖਾ ਲੋ। ਜਦੋਂ ਕੋਈ ਆਇਆ ਗਿਆ ਬਾਹਰ ਦਾ, ਚਲੋ ਫੇਰ ਆਪਾਂ ਨੂੰ ਚੰਗਾ ਨੀ ਲੱਗਦਾ ਘੜੀ- ਘੜੀ ਉਹੀ ਖਿਲਾਉਣਾ। ਹੈਨਾ। ਫੇਰ ਉਹ ਬਣਾਉਣਾ ਬਨਦਾ, ਡਿਫਰੈਂਟ- ਡਿਫਰੈਂਟ ਚੀਜ਼ਾਂ ਫੇਰ ਆਪਾਂ ਨੂੰ।
ਫੇਰ ਤੇ ਚੱਲ ਹੁੰਦਾ ਹੀ ਹੈ ਕੇ। ਮੇਰੀ ਵੱਖਰੀ ਬਣਾਈ।
ਫਿਰ ਸਾਰਾ ਕੁਛ ਬਣਾਉਣਾ ਪੈਂਦਾ ਫਿਰ ਤਾਂ। ਜਿਦਾ ਮੰਮੀ ਆ ਜਾਂਦੇ ਨੇ, ਕੁਛ ਫਿਰ।
ਭਜਦੇ ਆ।
ਅੱਛਾ।
ਉਹ ਮੈਂ, ਮੈਂ ਨਹੀਂ ਖਾ ਸਕਦੀ ਇੱਕ ਚਟਨੀ ਇੱਕ। ਮਾਵਾਂ ਦੀ ਦਾਲ, ਬਹੁਤ ਘੱਟ ਮੈਨੂੰ ਤਾਂ। ਕਾਫੀ ਟਾਈਮ ਹੋਇਆ ਬਣਾਏ।
ਹਿੰਗ ਪਾ ਲਿਆ ਕਰੋ ਤੜਕੇ ਚ।
ਹਾਂ ਇਹ ਇਹ ਚੇਤਾ ਭੁੱਲ ਜਾਂਦਾ ਮ।
ਹਮ ਹਿੰਗ ਪਾ ਲਿਆ। ਜਿੱਦਾਂ ਹਜ਼ਮ ਨੀ ਹੁੰਂਦਾ ਨਾ ਹਿੰਗ ਵਿੰਗ ਪਾ ਲਿਆ ਕਰੋ ਫਿਰ ਤਾਂ ਉਹਦੇ ਬਾਅਦ ਤੁਸੀਂ ਜਦੋਂ ਵੀ ਰੋਟੀ। ਰੋਟੀ ਖਾਂਦੇ ਹੋ ਤੁਸੀਂ ਐਜਵਾਇਨ ਰਗੜ ਕੇ ਨਾ ਲੂਣ ਪਾ ਕੇ ਕਾਲਾ ਨੂਨ।
ਹਮ।
ਉਹ ਉਹ ਖਾ ਲਿਆ ਕਰੋ।
ਹਮ। ਮੈ ਵੈਸੇ ਤਾਂ ਇੰਨਾ ਉਹ ਨਹੀਂ ਹੁੰਦਾ ਇਨਾ ਟਾਈਮ ਨਹੀਂ ਹੁੰਦਾ ਹੈਗਾ। ਤੜਕੇ- ਤੜਕੇ ਦਾਲ ਬਣਾ ਲਈ। ਸਬਜ਼ੀ ਬਣਾ ਲਈ ਤੇ ਚੱਲ ਗਏ ਅਪਣੇ ਸ਼ੋਪ ਤੇ।
ਸਹੀ ਗੱਲ ਏ। ਕਾਮ ਵਾਲੇ ਬੰਦੇ ਨੂੰ ਬਹੁਤ ਔਖਾ ਹੁੰਦਾ ਫੇਰ।
ਹਾਂ, ਏ ਆ ਕੇ ਬੇਟੀ ਥੋੜਾ ਬਹੁਤ ਨਾਲ। ਕਰਾ ਦਿੰਦੀ ਸੀ, ਹੁਣ ਉਹ ਵੀ ਚੱਲੀ ਹੂੰ।
ਔਖਾ ਹੀ ਹੋ ਜਾਂਦਾ ਕੱਲੇ ਹੂੰ।
ਚਲੋ, ਬੱਚੇ ਹੋਣਗੇ ਵੱਡੇ ਆਪੇ ਸਹੀ ਹੋ ਜਾਨਾ।
ਹਾਂ ਮੈਨੂੰ ਤਾਂ ਵੀ ਆਪਣੇ ਪੈਰਾਂ ਤੇ ਸਟੈਂਡ ਹੋਣਾ ਨਾ ਉਹਨੂੰ ਵੀ ਦੇਖਣਾ।
ਹੂੰ ਉਹ ਵਿਚਾਰੀ ਕਦੋਂ ਦੀ ਕਹਿਣ ਡਈ ਸੀ। ਮੈਂ ਜਾਣਾ- ਜਾਣਾ, ਮੈਂ ਠੀਕ ਆ।
ਅੱਛਾ।
ਜਾਓ ਤੁਸੀਂ।
ਹੋਰ।
ਹਾਂ ਬਸ ਠੀਕ ਆ ਸਸੁ ਮਾਂ ਆਉਂਦੀ ਕਿ ਨਹੀ?
ਨਾ ਉਹ ਕਿੱਥੇ ਆਉਂਦੀ ਹੈ ਨਾ ਗੱਲ ਕਰਦੇ ਨਾ ਦੇਖਦੇ ਆ ਅਸੀਂ ਇੱਕ ਦੂਜੇ ਨੂੰ।
ਹਾਂ ਪਰ ਮੇਰੀ ਮੇਰੀ ਬਹੁਤ ਚੰਗੀ। ਨਹੀਂ, ਮੇਰੀ ਤਾਂ ਬਹੁਤ ਚੰਗੀ ਸੀ। ਉਦੋਂ ਬੜੀ ਵਿਚਾਰੀ ਉਹ ਕਰਦੀ ਰਹੀ ਆ ਹੂੰ।
ਅੱਛਾ
ਤੇਲ, ਰਾਤੀ ਵੀ ਸੁੱਕਨ ਕੇ ਸਣਾਈ ਇਹਦੀ ਮੈਨੂੰ ਦਾਲ ਚੌਲ ਬਣਾ ਦੋ।
ਅੱਛਾ
ਫਿਰ ਮੈਂ ਉਹੀ ਸੋਚਿਆ ਡਈ ਆ ਕੀ ਕਰਾਂ ਹੁਣ ਮੈਂ ਦਾਲ ਚੌਲ ਮੰਗਣ ਡਈ ਆ।
ਹੂੰ
ਹੂੰ
ਨਹੀਂ ਮੇਰੀ ਤਾਂ ਹਲੀ ਬੜੀ ਨ ਖਰੇ ਕਰਦੀ ਸੀ ਉਹਨਾਂ ਨੂੰ ਸਾਰਾ ਕੁੱਝ ਬੈਠੇ ਬਿਠਾਈ ਖਾਣ ਨੂੰ ਇੰਨਾ ਵਧੀਆ ਬਣਾ ਕੇ ਖਵਾਉਂਦੀ ਸੀ।
ਬਸ ਉਹਨੂੰ ਕਿਹਾ ਬੱਚੇ ਸਾਂਭ ਲੈ, ਬੱਚੇ ਨਹੀਂ ਸਾਂਭਦੀ ਸੀ ਬੱਚੇ ਨਹੀਂ ਸਾਂਭੀ ਜਾਂਦੇ ਅੱਜ ਕੱਲ ਤਾਂ ਕਿੰਨੇ ਮਤਲਬ ਦਾਦੀਆਂ ਨੂੰ ਪਿਆਰ ਆਉਂਦਾ ਬੱਚਿਆਂ ਨਾਲ। ਕਿ ਹਾਂ ਬੱਚਾ ਮਤਲਬ ਹਾਂ ਨਾ ਉਹਨੂੰ ਤਾਂ ਬੱਚੇ ਨਹੀਂ ਸੀ ਬਸ ਉੱਪਰਾ ਉਪਰਾ ਕਰਨਾ ਲੋਕਾਂ ਦੇ ਸਾਹਮਣੇ ਬਸ ਆਈ ਚੀਜਾਂ ਸੀ। ਇਹ ਤਾਂ
ਕਈਆਂ ਦਾ, ਹੂੰ ਨੇਚਰ ਹੁੰਦਾ ਨਾ ਕਈਆਂ ਦਾ।
ਮੰਮਾ ਹਾਂਜੀ
ਹੂੰ ਕੋਈ ਗੱਲ ਨੀ, ਆਪੇ ਸਮਝ ਆ ਜਾਏਗੀ ਜ ਦੇ ਓ ਥੋੜੇ ਹੋਰ ਬਜ਼ੁਰਗ ਹੋ ਜਾਣਗੇ ਨਾ।
ਨਹੀਂ ਕੁਛ ਸਮਝ ਆਉਂਦੇ ਇੰਨਾ ਟਾਈਮ ਨਹੀਂ ਸਮਝਿਆ ਹੁਣ ਕੀ ਸਮਝ ਸਮਜੋ ਗੀਗਾ।
ਹੂੰ
ਆਪਣੇ ਮੁੰਡੇ ਇਹਨੂੰ ਨੀ ਹਜ਼ਮ ਕਰਦੇ ਸੀ, ਤੇ ਮੇਰੇ ਬੱਚੇ ਚਿਆ ਨੂੰ ਕੀ ਹਜ਼ਮ ਕਰੇਗੀ। ਸਹੀ ਗੱਲ ਏ। ਹੁੰਦੇ ਕੋਈ-ਕੋਈ ਏਦਾਂ ਦੇ ਹੁੰਦੇ ਨੇ।
ਹਾਂ ਕਈਆਂ ਦਾ ਨੇਚਰ ਹੁੰਦਾ ਕਈਆਂ ਦਾ ਚੰਗਾ ਹੁੰਦਾ। ਹੁਣ ਮੇਰੀ ਇਹ ਚੱਲ ਬੱਚਿਆਂ ਨਾਲ ਬੜਾ ਕਰਦੀ ਹੁੰਦੀ ਸੀ। ਮੇਰਾ ਨਾ ਵੀ ਬੜਾ ਕਰਦੀ ਹੁੰਦੀ ਸੀ। ਮੈਨੂੰ ਕਦੇ ਮਹਿਸੂਸ ਨੀ ਹੋਣ ਦਿੱਤਾ ਪੇਕਿਆ ਦਾ।
ਹਨਾ
ਹਾਂ ਇਸ ਕਰਕੇ ਮੈਂ ਕਦੇ ਪੇਕੇ ਘੱਟ ਹੀ ਜਾਂਦੀ ਹੁੰਦੀ ਸੀ।
ਅੱਛਾ।
ਅਰੇ ਤੇਰੀ
ਵਧੀਆ ਏਦਾਂ ਹੋਵੇ ਤਾਂ ਫਿਰ ਚਲੋ ਕੋਈ ਇੱਕ ਨੂੰ ਸ਼ੌਕ ਆਇਆ ਘੜੀ-ਘੜੀ ਜਾਣਾ।
ਬਿਲਕੁਲ
ਹੋਰ ਸਭ ਠੀਕ ਆ?
ਹਾਂਜੀ ਬਹੁਤ ਵ ਵਧੀਆ ਹੁਣ ਤਾਂ, ਗਰਮੀ ਜੀ ਹੋਣ ਲੱਗ ਰਹੀ। ਕੀ ਕਹਿ ਰਹੇ ਹੋ?
ਸਕੂਲ ਗਈ ਹੋਣੀ ਆ ਵੱਡੀ?
ਹਾਂ ਉਹ ਤਾਂ ਗਈ ਆ ਸਕੂਲ ਹੁਣ ਢਾਈ-ਤਿੰਨ ਵਜੇ ਆਊਗੀ। ਹੁਨੇ ਮੁੰਡੇ ਨੂੰ ਸਵਾ ਰਹੀ ਛੋਟੇ ਨੂੰ ਮੈਂ। ਉਹ ਸੋ ਜੂਗਾ ਹੁਣ ਦੋ-ਤਿੰਨ ਘੰਟਾ ਮੈਂ ਫਰੀ ਰਹਿਣਾ ਹੁਣ, ਵਧੀਆ।
ਉਹ ਸਾਲ ਦਾ ਹੋ ਗਿਆ ਕਿ ਨਹੀ?
ਇਹ ਤਾਂ ਹੋ ਗਿਆ ਤਿੰਨ ਸਾਲ ਦਾ ਹੋਜੂਗਾ ਹੁਣ ਸਤੰਬਰ 'ਚ। ਸਤਾਈ ਸਿਤੰਬਰ ਨੂੰ।
ਬੜੀ ਛੇਤੀ ਟਾਈਮ ਵੇਲਾ ਚੱਲ ਗਿਆ ਨਾ।
ਹੂੰ ਤੀਨ ਸਾਲ ਦਾ ਕੰਪਲੀਟ ਹੋਜੂਗਾ।
ਤੇ ਕਰ ਤੁਰਦਾ ਹੋਣਾ।
ਹਾਂਜੀ?
ਫੇਰ ਤਾਂ ਚੱਲਦਾ ਹੋਣਾ।
ਹਾਂ ਤੁਰਦਾ ਫਿਰਦਾ ਬੋਲਦਾ ਸਾਰਾ ਕੁਛ ਹੈ।
ਹਮ।
ਹਮਮ।
ਉਹਕੇ ਦਾਦੀ ਕੋ ਜਾ ਕੇ ਉਹਨੂੰ ਕਿਹਾ ਕਰ ਆਪ ਫਿਰ ਮਤ ਆਏਗੀ।
ਨਾ ਨਾ ਆਪਾਂ ਨਹੀਂ ਭੇਜਦੇ ਜਦੋਂ ਇੰਨਾ ਚਲੋ ਉਹ ਤੁ ਉਹਨੂੰ ਮੈਂ ਬਾਅਦ 'ਚ ਦੱਸ ਦੂਗੀ। ਕੋਈ ਗੱਲ ਨਿ ਹੁਣ ਤਾਂ ਸੋ ਹੋ ਰਿਹਾ ਹੈਂ।
ਹ।
ਆਪਾਂ ਫੇਰ ਜਦੋਂ ਕਰਾਂਗੇ ਨਾ ਗੱਲ ਤੇ ਦੱਸਾਗੀ ਮੈਂ ਤੁਹਾਨੂੰ। ਸਾਰਾ ਕੁਛ ਹੈ ਠੀਕ ਹੈ।
ਹਾਂ ਚਲੋ ਠੀਕ ਹੈ ਨਾ ਮੈਂ ਬਾਅਦ 'ਚ ਕਰਦੀ ਹ ਹੁਣ ਤੁਹਾਨੂੰ।
ਜੀ ਹਾਂਜੀ ਚੰਗਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ। ਸਸ।